ਹੈਲੋ,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
ਕਿੱਦਾਂ ਜੀ।
ਹਾਂਜੀ, ਹਾਂਜੀ ਹੋਰ ਸਭ ਵਧੀਆ ਵਾਹਿਗੁਰੂ ਦੀ ਮੇਹਰ-
ਹਾਂਜੀ, ਵਧੀਆ ਜੀ ਤੁਸੀਂ ਦੱਸੋ?
ਹਾਂਜੀ, ਅਸੀਂ ਵੀ ਵਾਹਿਗੁਰੂ ਦੀ ਮੇਹਰ ਨਾਲ ਸਭ ਚੰਗਾ ਹੈ।
ਘਰੇ ਠੀਕ ਨੇ ਜੀ ਸਾਰੇ?
ਹਾਂਜੀ, ਸਭ ਘਰੇ ਠੀਕ ਨੇ, ਵਾਹਿਗੁਰੂ ਦੀ ਕਿਰਪਾ ਹੈ।
ਹਾਂਜੀ ਵਧੀਆ ਜੀ।
ਹੋਰ ਜੀ, ਹੋਰ ਸੁਣਾਓ ਜੀ, ਘਾਰ ਸਭ ਵਧੀਆ? ਹਾਂਜੀ।
ਸਭ ਵਧੀਆ ਜੀ, ਬਸ ਗਰਮੀ ਹੈ ਜੀ।
ਗਰਮੀ ਨੇ ਤੇ ਰਿਕੋਰਡ ਹੀ ਤੋੜਿਆ ਹੋਇਆ, ਗਰਮੀ ਤੇ ਕੁਛ ਵੀ ਚੰਗਾ ਨੀ ਕਰਨ ਦਿੰਦੀ। ਗਰਮੀ ਨਾ ਹਾਂਜੀ, ਗਰਮੀ ਦੀ ਵਜ੍ਹਾ ਨਾਲ ਨਾ ਬੰਦਾ ਕਿਧਰੇ ਆ-ਜਾ ਸਕਦਾ ਏ। ਨਾ ਰਸੋਈ 'ਚ ਵੜ ਸਕਦਾ ਹੈ, ਬਸ ਲੱਗਦਾ ਏਸੀਂ ਅੱਗੇ ਹੀ ਬੈਠੇ ਰਹੋ।
ਹਾਂ, ਕੋਈ
ਔਰ ਸਭ ਚੀਜ਼ਾਂ ਆਪਣੇ ਆਪ ਹੁੰਦੀਆਂ ਰਹਿਣ-
ਦਿੰਦੇ ਗਰਮੀ ਹ ਹਾਂ ਕੰਮ ਜੇ ਆਪਾਂ ਨੂੰ ਰੋਟੀ ਰੋਟੀ ਖਾਣੀ ਹੈ ਤਾਂ ਕਰਨਾ ਪਊਗਾ ਤੇ ਉਹ ਬਣਾਉਣੀ ਪਊਗੀ।
ਉਹੀ ਹੋ ਨਾ, ਹਾਂਜੀ। ਰੋਟੀ ਦਾ ਤੇ ਸਭ ਤੋਂ ਅਹ ਈ ਨਾ, ਜਨਾਨੀਆਂ ਉੱਤੇ ਈ ਸਭ ਤੋਂ ਜ਼ਿਆਦਾ ਆ ਜਾਂਦਾ ਐ। ਕਿ ਰੋਟੀ
ਕੌੜ ਹੀ ਤੋੜਾ ਪਿਆ ਏਂਦਾ।
ਬਹੁਤ ਹੀ ਜ਼ਿਆਦਾ ਰਿਕਾਰਡ ਟੁੱਟ ਗਿਆ ਐਤਕੀ ਤੇ ਬਈਆ ਐਤਕੀ ਐਨੇ ਟਾਈਮ ਤੱਕ ਬਾਰਿਸ਼ਾਂ ਹੋ ਜਾਂਦੀਆਂ ਨੇ, ਇਕ ਵਿ ਬਾਰਿਸ਼ ਨਹੀਂ ਹੋ ਰਹੀ, ਉਹ ਜੇਇ ਸੀ ਹੋਈ ਵੀ ਨਾ ਮਾਂ ਕਰਕੇ ਚਲੀ ਗਈ ਬਸ ਹੋਈ, ਉਹ ਗਈ ਉਸੇ ਵੇਲੇ ਹੀ ਪੰਜ ਮਿੰਟ ਵੀ ਦਸ ਮਿੰਟ 'ਚ ਹੀ ਹਾਂਜੀ, ਉਹਦੇ ਨਾਲ ਤੇ ਹੋਰ ਹੁੰਮਸ ਹੋ ਜਾਂਦੀ ਏ।
ਹਾਂ, ਹੋਰ ਗਰਮੀ ਪਸੀਨਾ ਪੂਰਾ ਮਤਲਬ ਬੁਰਾ ਹਾਲ ਹੋਇਆ ਪਿਆ ਹੁਣ ਤਾਂ। ਫਸਲਾਂ-ਫੁਸਲਾਂ ਦਾ ਵੀ ਬੁਰਾ ਹਾਲ ਏ ਹੁਣ।
ਬਾਈ, ਉਹ ਕਿਸਾਨਾਂ ਦਾ ਤੇ ਕੁਛ ਵੀ ਆ ਕਿਸਾਨ ਤੇ ਰੱਬ ਆਪਣੇ ਸੱਚੇ ਪਾਤਸ਼ਾਹ, ਉਹਨਾਂ ਨੂੰ ਤਾਂ ਕਿਵੇਂ, ਕਿੰਨਾ ਗਰਮੀ ਲੱਗਦੀ ਹੈ, ਕਿਵੇਂ ਕੰਮ ਕਰਦੇ ਨੇ? ਸਾਰਾ, ਸਾਡੇ ਸਭ ਦਾ ਸਭ ਢਿੱਡ ਉਹੀਓ ਕਰਕੇ ਪਾਲਦੇ ਨੇ।
ਸਹੀ ਹੈ ਜੀ।
ਉਹਨਾਂ ਨੂ ਤੇ ਸਭ ਤੋਂ ਜ਼ਿਆਦਾ ਮਿਹਨਤੀ ਕੰਮ ਉਹਨਾਂ ਦਾ ਹੀ, ਸਾਰਿਆਂ ਦਾ ਇੱਕ ਪਾਸੇ ਕਿਸਾਨਾਂ ਦਾ, ਇੱਕ ਪਾਸੇ
ਹਾਂਜੀ।
ਸਹੀ ਗੱਲ। ਕਿਸਾਨਾਂ ਨੇ ਤੇ ਹਾਂਜੀ।
ਤੁਸੀਂ ਮੈਰਿਡ ਹੋ?
ਹਾਂਜੀ- ਹਾਂਜੀ ਮੈਂ ਜ ਹਾਂਜੀ- ਹਾਂਜੀ ਹੋਰ।
ਹੋਰ ਜੀ, ਰੋਟੀ ਰਾਟੀ ਖਾ ਲਈ?
ਹਾਂਜੀ ਬਸ ਰੋਟੀੇ ਹੁਣੇ ਖਾਦੀ ਸੀ, ਹਾਂਜੀ, ਹੋਰ ਤੁਸੀਂ ਨੀ ਖਾਈ ਅਜੇ ਰੋਟੀ?
ਨਾ ਬਸ ਖਾ ਲਈ, ਮੈਂ ਪਿੰਡ 'ਚ ਰਹਿੰਦਾ ਵਾ, ਮੈਂ ਸਵੇਰੇ ਟਾਈਮ ਨਾਲ ਖਾ ਲੈਦੀ ਹੈ।
ਅੱਛਾ, ਅੱਛਾ ਹਾਂਜੀ।
ਤੁਸੀਂ ਸ਼ਹਿਰ 'ਚ ਰਹਿੰਦੇ ਉਹ।
ਹਾਂਜੀ, ਹਾਂਜੀ।
ਹਾਂ ਤਾਂ ਕਰਕੇ, ਉਹ ਬਸ ਉਹ ਪਿੰਡਾਂ 'ਚ ਉਹੀ ਹੈ ਨਾ, ਬਿ ਅਸੀਂ ਸਵੇਰੇ ਆਪਾਂ ਜੀ, ਰੋਟੀ, ਸਬਜ਼ੀ, ਦਹੀਂ ਖਾ ਲਿਆ ਜੀ। ਪਰਮਲ ਦੀ ਸਬਜ਼ੀ ਬਣਾਈ ਏ, ਪਰਮਲ ਦੀ ਬਣਾਈ ਏ ਜੀ। ਪਰਮਲ-ਪਰਮਲ।
ਪਰਵਲ ਦੀ, ਅੱਛਾ ਜੀ।
ਹਾਂਜੀ।
ਹਾਂਜੀ, ਅਸੀਂ ਤੇ ਆਲੂ ਫਲੀਆ ਦੀ ਸਬਜ਼ੀ ਬਣਾਈ ਸੀ ਜੀ, ਨਾਲ ਰਾਇਤਾ ਪਾ ਲਿਆ ਸੀ ਜੀ। ਹਾਂਜੀ, ਬਸ ਇਹ ਸੁੱਕੀ ਸਬਜ਼ੀ ਨਾਲ ਰੈਤਾ ਤੇ ਸਵਾਦ, ਬਿਨਾਂ ਉਹਦੇ ਨੀ ਲੰਘਦੀ ਨਾ। ਸੁੱਕੀ ਸਬਜ਼ੀ, ਰਾਇਤਾ ਪਾਲੋ, ਨਾਲੇ ਦਹੀਂ ਫਾਇਦੇਮੰਦ ਵੀ ਰਹਿੰਦੀ ਹੈ।
ਕੁਛ ਨਾ ਕੁਛ ਚਾਹੀ
ਹਾਂਜੀ, ਹਾਂਜੀ ਸਹੀ ਗੱਲ ਹੈ। ਓ ਨਾਲ਼ੇ ਦਹੀਂ ਫਾਇਦਾ ਵੀ ਕਰਦੀ ਇਸੀ ਬਹਾਨੇ ਸਵਾਦ ਵੀ ਆ ਜਾਂਦਾ, ਔਰ ਦਹੀਂ ਸਿਹਤ ਵਾਸਤੇ ਵੀ ਫਾਇਦੇਮੰਦ ਹੈ ਦਹੀਂ ਤੇ ਬਹਿਆ ਰੋਜ਼ ਖੀ ਹੀ ਚਾਹੀਦੀ ਹੈ। ਹਾਂ, ਗਰਮੀਆਂ ਆਨ ਤੇ ਚਾਇ ਸਰਦੀਆਂ ਹੋਣ ਪਰ ਦਹੀਂ ਤੇ ਲੋਕੀ ਰੋਜ਼ ਸਰਦੀਆਂ ਵਿੱਚ ਵੀ ਕਈ ਲੋਕ ਡੇਲੀ ਰੂਟੀਨ ਰੱਖਦੇ ਹੀ ਨੇ ਚਾਹੇ ਸਰਦੀ ਵੀ ਹੋਵੇ ਤਦ ਵੀ ਨਹੀਂ ਛੱਡਦੇ। ਪਰ ਅਸੀਂ ਸਰਦੀ ਤੇ ਨ ਨਹੀਂ ਖਾ ਪਾਉਦੇ ਹਾਂ, ਖੈਰ ਲੇਇਨ ਖਾਣ ਵਾਲੇ ਖਾਂਦੇ ਵੀ ਨੇ। ਖਾਣ ਵਾਲੇ ਖਾਂ
ਕਿਉਂ, ਤੁਸੀਂ ਮਤਲਬ, ਮਤਲਬ ਸਰਦੀਆਂ ਚ ਕਿਵੇਂ ਨੀ ਖਾ ਸਕਦੇ? ਮਤਲਬ
ਨਹੀਂ, ਸਰਦੀਆਂ ਵਿੱਚ ਹੁੰਦਾ ਹੈ ਹਾਂ। ਪਰੌਂਠਿਆਂ ਨਾਲ ਸਵੇਰੇ-ਸਵੇਰੇ ਗਰਮ ਖਾ ਲਈ ਲੇਕਿਨ ਅਗਰ ਦੋ ਵਾਰੀ ਖਾ ਲੈਂਦੇ ਹਾਂ ਨਾ, ਅਸੀਂ ਤੇ ਫੇਰ ਮਲਬ ਇਹੋ ਕਿ ਖੰਘ-ਵੰਘ ਲੱਗ ਜਾਂਦੀ ਐ ਸਰਦੀਆਂ ਤੇ ਬਸ ਇਹੋ ਜੁਕਾਮ-ਖਾਸੀ ਦਾ ਡਰ ਲੱਗਦਾ ਐ। ਬਾਕੀ ਸਵਾਦ ਤੇ ਆਉਂਦਾ ਹੈ ਜੀ, ਬਗੈਰ ਦਹੀਂ ਦੇ ਤੇ ਪਰੌਂਠੇ
ਸਰਦੀ-ਗਰਮੀ, ਦਹੀਂ ਦੇ ਬਿਨਾਂ ਤਾਂ ਗ ਗੱਲ ਬਣਦੀ ਨਹੀਂ।
ਹਾਂ ਉਹ ਤੇ ਹੈ ਸਾਡੇ ਪਰੌਂਠੇ ਹੀ ਮੇਨ ਹੁੰਦੇ ਨੇ ਆਲੂ ਬਣਾਓ, ਗੋਭੀ ਬਣਾਓ, ਮੂਲੀ ਬਣਾਓ ਸਭ ਨਾਲ ਦਹੀਂ ਤੇ ਖੈਰ ਚੱਲਦੀ ਹੀ ਹੈ ਅ ਬਸ ਅਈ ਏ ਨਾ, ਸਭਨਾ ਆਪਣਾ ਹਜ਼ਮ ਹੋ ਜਾਏ। ਮਨ ਸਵਾਦ ਤੇ ਆਉਂਦਾ ਈ ਏ ਦਹੀਂ ਬਗੈਰ ਤੇ ਸਵਾਦ ਵੀ ਨੀ ਆਉਂਦਾ।
ਹਾਂ! ਟੈਸਟ ਦੋ-ਦੂਣਾ ਹੋ ਜਾਂਦਾ ਏ ਦੂਣਾ ਦਹੀਂ ਖਾਓ।
ਬਹੁਤ! ਉਹਦੇ ਬਗੈਰ ਤੇ ਸਵਾਦ ਹੀ ਨਹੀਂ ਹੈ ਦਹੀਂ ਸਾਰਾ ਟੇਸਟ ਵਧੀਆ ਕਰਦਾ। ਹਾਂਜੀ, ਬਟਰ ਵੀ ਲੈ ਲੈਂਦੇ ਹਾਂ ਬਟਰ ਬਗੈਰ ਵੀ ਨਹੀਂ ਰਹਿੰਦੇ। ਪੰਜਾਬੀਆਂ ਦੇ ਇਓ ਹੀ ਹੈਗਾ ਹੈ ਕਿ ਬਟਰ ਵੀ ਚਾਹੀਦਾ ਹੈ ਤੇ ਦਹੀਂ ਵੀ ਚਾਹੀਦੀ ਹੈ।
ਪਰੌਂਠੇ, ਪਰੌਂਠੇ, ਬਟਰ, ਦਹੀਂ ਹਾਂਜੀ ਸਹੀ ਗੱਲ ਹੈ।
ਹੁਣ ਤੇ ਹਾਂਜੀ, ਪਹਿਚਾਣ ਹੀ ਸਾਡੀ ਇਹੋ ਹੀ ਹੈ। ਹਾਂਜੀ। ਜੀ ਹੋਰ, ਹੋਰ ਸੁਣਾਓ? ਹਾਂਜੀ।
ਥੋਡਾ?
ਆ ਅਜੇ ਅਸੀਂ, ਅ ਅਸੀਂ। ਐ-ਐ ਬਾਕੀ ਸਭ ਗੱਲਾਂ ਹੋਰ ਕਰ ਸਕਦੇ ਆ ਜੀ, ਹਾਂਜੀ।
ਨਈ ਮੈਂ- ਮੈਂ-ਮੈ ਤਲਸ ਥੋਡੀ ਥੋਡੀ ਲੈਂਗੁਏਜ ਤੋਂ ਮੈਂ ਸਿਰਫ ਮੈਂ ਏਹ ਪੁੱਛਣਾ ਚਾਦਾ ਸੀ ਬਈ ਥੋਡੀ ਲੈਂਗੁਏਜ ਤੇ ਮੇਰੀ ਲੈਂਗੁਏਜ ਤੇ ਥੋੜ੍ਹਾ਼ ਜਾ ਫਰਕ ਰੈੰਦੈ। ਮਤਲਬ ਹੁਣ ਜਿਵੇਂ ਆਪਾਂ ਪੰਜਾਬੀ-ਪੰਜਾਬੀ ਬੋਲਦੇ ਆ ਨਾ, ਜਿਮ ਜਿਵੇ-ਜਿਵੇਂ ਅਪਣੇ ਜ਼ਿਲ੍ਹਿਆਂ ਦੇ ਅਕੌਡਿੰਗ ਆਪਣੀ ਪੰਜਾਬੀ ਬੋਲੀ ਦਾ ਫ਼ਰਕ ਪੈੰਦੈ ਨਾ ਥੋੜਾ-ਥੋੜਾ-ਥੋੜਾ-ਥੋੜਾ ਫਰਕ ਪੈਂਦੈ।
ਹਾਂਜੀ, ਲੇਕਿਨ ਔਦੇ ਵਿੱਚ ਐਹ ਸਭ ਅਲਾਊਡ ਨੀ ਆ ਨਾ ਗੱਲਾਂ ਐਸੀਆਂ ਕਰਨਾ ਜੀ।
ਅੱਛਾ, ਏ ਤੁਸੀਂ ਵੀ ਜਿਵੇਂ ਕਦੇ ਚਲੋ ਕੋਈ-ਕੋਈ ਚੱਕ ਕਰਨੇ ਗੈ ਵੈਸੇ ਤੁਸੀਂ ਏ ਗੱਲ ਨੋਟ ਤੇ ਕੀਤੀ ਹੋਣੀ ਕਦੇ ਨਾ, ਬਈ ਜ਼ਿਲ੍ਹੇ ਦੇ ਅਕੋਰਡਿੰਗ ਅਪਣੀ ਪੰਜਾਬੀ ਬੋਲੀ ਦਾ ਵੀ ਬਹੋਤ ਫ਼ਰਕ ਪੈ ਜਾਂਦੈ।
ਹਾਂਜੀ, ਓ ਤੇ ਹੈ ਈ ਆ ਬਹੁਤ ਫ਼ਰਕ ਪੈ ਜਾਂਦੈ, ਏ ਬਿਲ ਬਿਲਕੁਲ ਠੇਠ ਵੀ ਬੋਲਦੇ ਨੇ, ਬਹੁਤ ਸੋਹਣੀ ਲੱਗਦੀ ਐ। ਪੰਜਾਬੀ ਤੇ ਮਾਂ ਬੋਲੀ ਹੈ ਸਾਡੀ, ਹਾਂਜੀ। ਪੰਜਾਬੀ ਸਾਡੀ ਸਿੱਖਾਂ ਦੀ ਮਾਂ ਬੋਲੀ ਐ।
ਹੋਰ ਜੀ, ਤੁਆਨੂੰ ਯਾਤਰਾਵਾਂ ਕਰਨੀਆਂ ਕਿਵੇਂ ਲੱਗਦੀਆਂ ਨੇ?
ਬਹੁਤ ਅੱਛਾ ਲੱਗਦਾ ਏ ਲੇਕਿਨ ਹੁਣ ਗਰਮੀ ਕਰਕੇ ਜਵੇਂ ਲੱਗਦਾ ਹੈ ਕਿ ਸਰੀਰ ਸਾਡਾ ਸੈ ਪਾਏਗਾ ਕਿ ਨੀ ਬਾਕੀ, ਚੰਗਾ ਤੇ ਕਿਹਨੂੰ ਨੀ ਲੱਗਦਾ, ਹਾਂ
ਹੁਨ ਤੇ ਐ ਜੀ ਹੁਣ ਤਾਂ ਬਿਲਕੁਲ ਏ ਸੀ ਮਨ ਕਰਦਾ ਐ ਵੀ ਏਸੀ ਚੱਲਦੀ ਰਵੇ ਤੇ ਬੈਠੇ ਰਈਏ। ਤੁਸੀਂ ਕੈਂਦੇ ਜੇ ਵੀ ਅੰਦਰ ਬੈਠੇ ਰਈਏ, ਬਾਰ ਨਿਕਲਣ ਦਾ ਮਨ ਈ ਨਾ ਨਿਕਲੇ, ਹਾਂ।
ਅਸੀਂ ਤਾਂ ਜੇ ਪੰਜਾਂ ਤਖ਼ਤਾਂ ਦੇ ਵੀ ਦਰਸ਼ਨ ਨੀ ਕੀਤੇ ਨੇ, ਪੂਰੇ ਪਟਨਾ ਸਾਹਿਬ ਵੀ ਨੀ ਗਏ ਆ ਅਸੀ ਹਜ਼ੂਰ ਸਾਬ ਵੀ ਨੀ ਗਏ ਆ। ਬਸ ਹਰਿਮੰਦਰ ਸੈਬ ਗਏ, ਔਰ ਓ ਵੀ ਬਹੁਤ ਟਾਈਮ ਹੋ ਗਿਆ ਸਾਨੂੰ ਹਰਿਮੰਦਰ ਸਾਹਿਬ ਕੀ ਗਏ ਓ ਅਨੰਦਪੁਰ ਸਾਹਿਬ ਗਏ ਸੀ। ਹੈਲੋ ਜੀ ਹਾਂਜੀ-ਹਾਂਜੀ। ਹਾਂ, ਓਈਓ ਮੈਂ ਕੈ ਰਈ ਆਂ ਹਰਮੰਦਰ ਸਾਬ ਗਏ ਤਾਂ ਓ ਵੀ ਬਹੋ ਟਾਈਮ ਹੋ ਗਿਐ।
ਹੂੰ।
ਕਾਫੀ ਟਾਈਮ ਹੋ ਗਿਆ ਕਰਨ ਕਿਣੇ ਚਿਰ ਹੋ ਗਿਆ ਦਰਸ਼ਨ ਉੱਥੇ ਵੀ ਨੀ ਕੀਤੇ, ਬਾਕੀ ਆਨੰਦ ਔਥੇ ਪਟਨਾ ਸੈਬ ਹਜੂਰ ਸੈਬ ਤੇ ਇੱਕ ਵਾਰੀ ਵੀ ਨੀ ਦਰਸ਼ਨ ਕੀਤੇ ਅਸੀਂ‌। ਹੂੰ, ਹਾਂਜੀ।
ਤੇ ਮੈਂ ਵੀ ਸਿਰਫ ਹਰਮੰਦਰ ਸੈਬ ਗਿਆ ਹੋਯਾ।
ਅੱਛਾ, ਅੱਛ ਤੋ ਤੁਸੀਂ ਵੀ ਖਾਲੀ ਹਰਿਮੰਦਰ ਸਾਹਿਬ ਹੀ ਗਏ ਦੇਹੋ। ਨਹੀਂ ਵੈਸੇ ਸਿੱਖਾਂ ਨੂੰ ਤੇ ਐਹ ਹੁੰਦੈ ਕਿ ਗੁਰੂ ਪਿਤਾ ਨੇ ਆਖਿਆ ਪੰਜਾਂ ਤੱਖ ਤਾ ਦੇ ਦਰਸ਼ਨ ਕਰਨੇ ਦੇ ਬੌਤ ਜ਼ਰੂਰੀ ਹੁੰਦੇ ਨੇ।
ਹਾਂਜੀ।
ਬਿਲਕੁਲ ਪੰਜਾ ਤੱਖਤਾ ਇਤਿਹਾਸ ਚ ਕਿ ਇਤਿਹਾਸ ਦੇ ਬਾਰੇ ਚ ਵੀ ਬੱਚਿਆਂ ਨੂੰ ਵੀ ਦੱਸਣਾ ਸਾਨੂੰ ਵੀ ਸਾਰੀ ਨੌਲੇਜ ਹੋਣੀ ਚਾਈਦੀ ਐ, ਪਰ ਅਸੀਂ ਐਹ ਸਭ, ਬੱਚਿਆਂ ਨੂੰ ਵੀ ਤਾਂਈ ਅਸੀਂ ਅਸੀਂ ਅੱਗੇ ਦਾਂਗੇ ਹਾਂਜੀ।
ਅਪਾਂ ਜਾ ਕੇ ਆਈਏ ਤੇ ਆਪਾਂ ਆਪ ਓਹੀ ਏ ਨਾ ਜੇ ਜੇੜੀ ਚੀਜ਼ ਆਪਾਂ ਪ੍ਰੈਕਟੀਕਲ ਕਰਦੇ ਆਂ ਓ ਆਪਾਂ ਕਿਸੇ ਨੂੰ ਚੰਗੀ ਤਰ੍ਹਾਂ ਸਮਝਾ ਸਕਦੇ ਆਂ, ਭਾਵੇਂ ਅਪਣੇ ਬੱਚੇ ਹੋਣ ਓਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਸਮਝਾ ਸਕਦੇ ਆਂ। ਜਿਵੇਂ ਆਪਾਂ ਜੇ ਯਾਤਰਾ ਤੇ ਜਾਈਏ ਬਾਰ ਕਿਧਰੇ ਵੀ ਟੂਰ ਤੇ ਤੇ ਬੱਚੇ ਨਾ ਜਾਂਦੇ ਨੇ। ਤੇ ਓ ਖੁਦ ਜਾ ਕੇ ਐਕਸਪੀਰੀਅੰਸ ਕਰਦੇ ਨੇ ਚੀਜ਼ਾਂ ਨੂੰ, ਤੇ ਔੰਦਾ ਫ਼ਰਕ ਪੈਂਦੈ।
ਹਾਂਜੀ, ਓਈਓ ਐ ਨਾ ਕਿ ਬਾਕੀ ਜਦੋਂ ਸਮਰ ਵਿਕੇਸ਼ਨ ਹੁੰਦੀਆਂ ਨੇ ਯਾ ਵਿੰਟਰ ਵਿ ਕੇਸ਼ਨ ਹੁੰਦੀਆਂਣ ਤੇ ਬੱਚਿਆਂ ਨੂੰ ਤੇ ਸਿੱਖ ਇਤਿਹਾਸ ਦੇ ਬਾਰੇ ਵਿੱਚ ਬੱਚਿਆਂ ਨੂੰ ਅੱਜ-ਕੱਲ੍ਹ ਗੁਰਦੁਆਰਿਆਂ 'ਤੇ ਸਭ ਖੋਲਿਆ ਹੋਯੈ ਲੋਣ ਏ ਵਾਹਿਗੁਰੂ ਦੀ ਮੇਰ ਨਾਲ, ਤੇ ਬੱਚਿਆਂ ਨੂੰ ਜ਼ਰੂਰ ਭੇਜਣਾ ਚਾਈਦੈ ਏਨਾਂ ਸਭ ਜਗ੍ਹਾਵਾਂ ਤੇ। ਤਾਈਔ ਬੱਚੇ ਫਿਰ ਅੱਛੇ ਪਾਸੇ ਜਾਂਦੇ ਨੇ ਔਨਾਂ ਨੂੰ ਨੌਲੇਜ ਵੀ ਮਿਲਦੀ ਏ। ਕਿ ਸਾਡੇ ਗੁਰੂ ਪਿਤਾ ਨੇ ਸਾਡੇ, ਜੋ ਬਾਬਾ ਜੀ ਬਾਬਾ ਤਾਰੂ ਸਿੰਘ ਸਰ ਸਾਂ ਪੂਰਾ ਕਿੰਨੀਆਂ ਸ਼ਹੀਦੀਆਂ ਦਿੱਤੀਆਂ ਨੇ, ਤਾਈਔ ਸਭ ਪਤਾ ਚੱਲਦਾ ਏ। ਐਵੇਂ ਤੇ ਫੇਰ ਬੱਚੇ ਓਸ ਚੀਜ਼ ਦੀ ਕਦਰ ਨੀ ਕਰਦੇ ਨਾ। ਅੱਜ
ਹਾਂ, ਓਈ ਐ ਨਾ ਵੀ ਹੁਣ ਜਿਵੇਂ ਬੱ ਬੱਚਿਆਂ ਨੂੰ ਕੀ-ਕੀ ਆ ਮੈਮ ਜਿਵੇਂ ਆਪਾਂ ਕੈਂਦੇ ਨਾ ਵੀ ਥਾਲੀ ਦੇ ਵਿੱਚ ਪਰੋਸਿਆ ਹੋਇਆ ਭੋਜਨ ਮਿਲਦਾ ਹਨਾ ਉਹਨੂੰ ਭੋਜਨ ਦੀ ਅਹ ਮਹਤਤਾ ਦਾ ਪਤਾ ਨਈ ਹੁੰਦਾ ਹਨਾ ਉਹੀ ਗੱਲ ਹੈ ਵੀ ਹੁਣ, ਹਾਂ ਅੱਜ ਦੇ ਟਾਈਮ ਚ ਕੀ ਹੈ ਬੱਚਿਆਂ ਨੂੰ ਓਨੀ ਸਟਰ੍ਰਗਲ ਨਈ ਕਰਨੀ ਪੈਂਦੀ ਜਿੰਨੀ- ਜਿੰਨੀ ਜਿਵੇਂ ਤੁਹਾਨੂੰ ਕਰਨੀ ਪਈ
ਹਾਂਜੀ, ਸਹੀ ਗੱਲ ਹੈ ਹਾਂਜੀ ਬਿਲਕੁਲ ਉਹੀਓ ਹੋਇਆ ਅੱਜ ਕੱਲ ਦੇ ਬੱਚੇ ਹਾਂ, ਵੈਸੇ ਤੇ ਸਿਹਤ ਵਸ ਹੀ ਦੇਖ ਲਓ ਪਹਿਲੇ ਤਾਂ ਬੱਚੇ ਖੇਡਦੇ ਸੀ ਅਸੀਂ ਸਾਰੇ ਖੇਡਦੇ ਸੀ ਟਾਈਮ ਦੋ- ਦੋ ਘੰਟੇ
ਦੋ- ਦੋ ਘੰਟੇ ਸ਼ਾਮ ਨੂੰ ਸਵੇਰੇ ਨੂੰ ਬਿਲੁ ਬਿਲਕੁਲ ਪੱਕਾ ਖੇਡਦੇ ਸੀਗੇ ਹਾਂ ਖੇਡਣਾ ਹੀ ਖੇਡਣਾ ਹੁੰਦਾ ਸੀਗਾ ਉਹ- ਉਹ ਇੱਕ ਫਿਕਸ ਟਾਇਮ ਸੀਗਾ ਭਾਵੇਂ ਕੁਛ ਵੀ ਹੋਜੇ
ਹਾਂਜੀ, ਖੇਡਣਾ ਏ ਤੇ ਖੇਡਣਾ ਹੀ ਐ। ਚਾਹੇ ਜਿੰਨੀ ਗਰਮੀ ਪਏ। ਚਾਏ ਜਿੰਨੀ ਸੜਦੀ ਪਏ। ਔਰ ਔਹੀਔ ਹੋਯਾ ਹਰ ਤਰ੍ਹਾਂ ਦੇ ਖੇਡ ਖੇਡਣੇ ਸਾ ਹਾਂ, ਰੱਸੀਆਂ ਟੱਪਣੀਆਂ। ਸਭ ਕੁਛ।
ਹਾਂ।
ਓਹੀ ਤੇ ਕੈ ਰੀਆ, ਅੱਜ-ਕੱਲ ਦੇ ਬੱਚੇ ਤਾਂ ਬਾਰ ਨਿਕਲਦੇ ਈ ਨੀ ਨੇ, ਬਾਰ ਨਿਕ
ਬਾਰ ਨੀ ਨਿਕਲਦੇ ਜੀ, ਅੱਜ ਅੱਜ ਪਤਾ ਕੀ ਹੈ ਬੀ ਅ ਬਸ ਮੋਬਾਈਲ ਚਾਈਦੈ ਤੇ ਟੀ ਵੀ ਚਾਈਦੈ। ਬਸ ਹਾਂ ਓਨਾਂ ਨੂੰ ਕੀਐ ਹਾਂ, ਬਸ ਫਰੈਂਡ ਸਾਡਾ ਮੋਬਾਈਲ ਈ ਹੈਗਾ ਜੀ। ਓਹੀ ਹੈਗੈ। ਹਾਂ, ਮੋਬਾਇਲ ਹੀ ਬਣਿਆ ਬੈਠੈ।
ਹਾਂਜੀ, ਅੰਦਰੂ
ਵੈਸੇ ਸਾਡੇ ਸਾਡੇ ਇੱਕ ਸਰ ਹੁੰਦੇ ਸੀਗੇ।
ਹਾਂਜੀ।
ਓਹ ਕੈੰਦੇ ਸੀਗੇ, ਜੀ ਏ ਤਾਂ ਇੱਕ ਨਾ ਮੋਬਾਇਲ ਜੇੜਾ ਆ ਏ ਇੱਕ ਭੂਤ ਹੈਗਾ ਭੂਤ, ਜੇੜਾ ਬੱ
ਹਾਂਜੀ, ਬਿਲਕੁਲ ਸਹੀ ਕੈ ਰਏ ਔ, ਬਿਲਕੁਲ ਸਹੀ ਕੈ ਰਏ ਔ।
ਕੈੰਦੇ ਏ ਬੱਚਿਆਂ ਨੂੰ ਚਮੜਿਆ ਹੋਯੈ ਤੇ ਹਾਂ ਕੁਛ ਵੀ ਕੈਹ ਲੋ ਸਹੀ ਗੱਲ ਏ ਜੀ ਏਹ ਬੱਚਿਆਂ ਨੂੰ ਚਮੜਿਆ ਹੋਯੈ। ਹਾਂ, ਨਾ ਆਂ ਛੱਡਣ ਨੂੰ ਰਾਜ਼ੀ ਨੀ ਗੇ। ਹੁਣ ਜੇ ਛਡਾ ਦੇਈਏ, ਤੇ ਆਉਣ ਵਾਲੇ ਸਮੇਂ ਦੇ ਹਿਸਾਬ ਨਾਲ ਚੱਲੀਏ ਤੇ ਆਪਾਂ ਇਹਨੂੰ ਛਡਾ ਵੀ ਨਈ ਸਕਦੇ
ਸਹੀ ਗੱਲ ਹੈ ਉਹਨਾਂ ਨੇ ਉਹਦੇ ਚ ਪੜ੍ਹਾਈਆਂ ਦਾ ਵੀ ਸਾਰਾ ਡਾਲ ਦਿੱਤਾ ਕਿ ਬੱਚਿਆਂ ਨੂੰ ਬਹਾਨੇ ਵੀ ਪੈ ਗਏ ਨੇ ਕਿ ਬਈ ਅਸੀਂ ਪੜ੍ਹਾਈ ਇਹਦੇ ਚੋਂ ਕਰਨੀ ਹੈ, ਹਾਂਜੀ ਕੰਮ ਆ ਰਿਹਾ ਓਈਓ ਐ ਨਾ ਕਿ ਅਸੀਂ ਹਾਂ ਉਹੀ ਤੇ ਨਾ ਆਪਾਂ ਕਹਿਣਾ ਚਾਹੀਏ ਵੀ ਤਾਂ ਵੀ ਨੀ ਕਹਿ ਸਕਦੇ ਹਾਂ ਕਿਉਂਕਿ ਬਈਆ ਉਹਣ ਉਹ ਨੇ ਟੀਚ ਟੀਚਰਾਂ ਨੇ ਦਿਖਾਤਾ ਕਿ ਵੀ ਅਸੀਂ ਫੋਨ ਦੇ ਜ਼ਰੀਏ ਕਰਾ ਰਹੇ ਹਾਂ, ਔਨਲਾਈਨ ਵੀ ਪੜ੍ਹਾਈਆਂ ਹੁੰਦੀਆਂ ਨੇ ਬਾਕੀ ਕਿ ਸਾਰੇ ਨੌਲੇਜ ਇਹਨਾਂ ਨੂੰ ਮਿਲਦੀ ਹੈ ਇਹਦੇ ਤੋਂ ਤੇ ਬੱਚੇ ਫਿਰ ਉਹ ਚਿੱਜ ਦਾਂ
ਉਹੀ ਹੈ ਨਾ, ਉਹੀ ਹੈ ਨਾ ਮੈਡਮ ਜਿਵੇਂ ਆਪਾਂ ਕਿਸੇ ਚੀਜ਼ ਦਾ ਸਹੀ ਯੂਜ ਕਰੀਏ ਤੇ ਉਹਦੇ ਫਾਇਦੇ ਬਹੁਤ ਨੇ, ਜੇ ਉਸੇ ਚੀਜ਼ ਨੂੰ ਜੇ ਆਪਾਂ ਗਲਤ ਯੂਜ ਕਰੀਏ ਤੇ ਉਹਨੇ ਨੁਕਸਾਨ ਵੀ
ਬਸ, ਇਹੀਓ ਆਪਣੇ ਉੱਪਰ ਹੈ, ਹਰ ਚੀਜ਼ ਦੇ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ ਬਸ ਇਹ ਸਾਡੇ ਉੱਪਰ ਡਿਪੈਂਡ ਕਰਦਾ ਹੈ ਕਿ ਅਸੀਂ ਕੀ ਚੀਜ਼ ਆਪਣਾ ਅਪਣਾਉਂਦੇ ਹਾਂ ਇਹ ਸਾਡੇ ਸਭ ਉੱਤੇ ਡਿਪੈਂਡ ਕਰਦਾ ਹੈ ਹੋਰ ਬਯੇ ਹਾਂਜੀ ਹੈਲੋ ਹਾਂਜੀ ਮੈਂ ਕਿਹਾ ਆਵਾਜ਼ ਸ਼ਾਇਦ ਕੱਟ ਗਈ ਕੇ ਆਵਾਜ਼ ਆ ਰਹੀ ਹੈ ਨਾ ਤੁਹਾਨੂੰ
ਹਾਂਜੀ ਹਾਂਜੀ- ਹਾਂਜੀ ਮੈਨੂੰ ਆਵਾਜ਼ ਆ ਰਹੀ ਹੈ ਤੁਹਾਡੀ, ਮੇਰੀ ਮੇਰੀ ਆ ਰਹੀ ਹੈ ਤੁਹਾਨੂੰ
ਹਾਂਜੀ ਆਵਾਜ਼ ਆ ਰਹੀ ਮੈਂਨੂੰ ਲੱਗਿਆ ਸ਼ਾਇਦ ਕੱਟ ਗਈ ਹੈ, ਹਾਂਜੀ ਤੁਹਾਡੇ ਨਾਲ ਗੱਲ ਕਰੀ ਜੀ ਬਹੁਤ ਚੰਗਾ ਲੱਗਿਆ ਜੀ ਸਤਿ ਸ੍ਰੀ ਅਕਾਲ ਜੀ
ਸਬ ਨੂੰ ਸਤਿ ਸ਼੍ਰੀ ਅਕਾਲ ਜੀ -